ਹੈਲੋ
ਹੈਲੋ
ਹੈਲੋ, ਆਵਾਜ਼ ਨਹੀਂ ਆ ਰਹੀ, ਹੈਲੋ
ਆ ਰਹੀ, ਆ ਰਹੀ
ਆ ਰਹੀ ਹੈ ਨਾ, ਹੋਰ ਅੱਛਾ ਹੋਰ ਕੀ ਕਰ ਰਹੇ?
ਕੁਛ ਨਹੀਂ ਬਸ ਆਰਾਮ ਕਰਦੀ ਸੀ, ਰੇਸਟ ਕਰ ਰੀ ਸੀ, ਲੇਟੀ ਹੋਈ ਹਾਂ। ਹਾਂਜੀ।
ਅੱਛਾ, ਹੋਰ ਸੁਣਾਓ ਸਭ ਠੀਕ ਹੈ।
ਹਾਂ ਰੋਟੀ ਵਟੀ ਖਾ ਕੇ ਰੇਸ਼ਟ ਕਰ ਰਹੀ ਹਾਂ, ਸ਼ਾਮ ਦੀ ਤਿਆਰੀ ਚਾਟ ਬਣਾਉਣਾ ਆ ਤੇ ਮੈਂ ਕਿਹਾ ਮਟਰ ਚਲ ਬੋਇਲ ਰੱਖ ਹੀ ਦਿੰਦੀ ਹਾ।
ਅੱਛਾ।
ਹਾਂਜੀ ਕੀ ਕਰ ਰਹੇ ਜੀ? ਚਾਟ ਦੀ ਤਿਆਰੀ ਚਾਟ ਬਣਾ ਲੋੋ। ਰਗੜਾ ਚਾਟ ਬਨਾਉਦੀ ਨਾ ਇੱਕ ਬਹੁਤ, ਹਾਂਜੀ ਬਹੁਤ ਵਧੀਆ ਬਣਦਾ ਰਗੜਾ ਚਾਟ। ਫਟਾਫਟ ਵੀ ਬਨ ਜਾਂਦਾ ਤੇ ਨਾਲ, ਹਾਂਜੀ
ਉਹ ਕਿਵੇਂ ਬਨਦੀ ਏ?
ਅਸੀ ਤਾਂ ਮਟਰ ਲੋ। ਮਟਰ ਚੇ ਜੀਰਾ ਫੇਰ ਧਨੀਆ, ਟਮਾਟਰ, ਆਲੂ ਉਹਦੇ ਬਾਅਦ, ਕੀ ਕਹਿੰਦੇ ਉਹਨੂੰ ਬਟਰ ਸਭ ਕੁਛ ਪਾ ਕੇ ਉਹਨੂੰ ਚੰਗੀ ਤਰ੍ਹਾਂ ਪੂਰੀ ਬੋਆਇਲ ਕਰ ਲੋ। ਹਾਂਜੀ ਹਾਂਜੀ ਬੋਇਲ ਕਰਨ ਤੋ ਬਾਦ ਔਦੇ ਚ ਤੜਕਾ ਲਗਾਉਣਾ ਪਿਆਜ਼ ਪਿਆਜ, ਧਨੀਆ ਤੇ ਥੋੜਾ ਜਿਹਾ ਬਟਰ ਜੀਰਾ ਤਾਂ ਪਾ ਕੇ ਫੇਰ ਚੰਗੀ ਤਰ੍ਹਾਂ ਉਹ ਮਟਰ ਚ ਪਾ ਕੇ, ਫੇਰ ਤੁਸੀਂ ਆਪਣਾ ਨਾਲ ਪਾ ਲੋ, ਸੇਵਈ ਪਾ ਲੋ, ਪਿਆਜ ਪਾ ਲੋ, ਦਹੀਂ ਪਾ ਲੋ ਖੱਟੀ- ਮਿੱਠੀ ਚਟਨੀ ਪਾ ਲੋ
ਹੂੰ
ਅੱਛਾ, ਵਧੀਆ ਬਣ ਜਾਂਦੀ। ਬਨਾ ਕੇ ਖਾਈ ਕੀ ਆ ਸਾਡਾ ਤਾਂ ਤਬੀਅਤ ਹੀ ਖਰਾਬ ਲੱਗਣ ਡਈ ਆ।
ਹਾਂਜੀ ਤੁਹਾਡੀ ਕੁੜੀ ਕਹਿ ਰਣੀ ਸੀ ਨਾ, ਕਿ ਆਉਂਗੀ।
ਹਾਂਜੀ ਕਹਿ ਤਾਂ ਰਹੀ ਸੀ। ਕੋਈ ਨੀ ਲੈ ਆਵਾਂਗੇ, ਹਾਂ ਏ ਹੀ ਖਾ ਲਏਗੀ, ਮੈਂ ਤੇ ਨੀ ਖਾ ਪਾਊਂਗੀ ਮੇਰੀ ਤਬੀਅਤ ਠੀਕ ਨਹੀਂ ਲੱਗ ਰਹੀ। ਸੜ ਤਾਂ ਪੀੜ ਹੀ ਹ ਤਬੀਅਤ ਖਰਾਬ ਹੋਈ ਪਈ
ਹਾਂਜੀ
ਗਏ ਸੀ ਤੁਸੀ ਉੱਧਰ ਮੈਂ ਕਿਹਾ ਲੱਗੀ ਮਾੱਲ ਚ ਸੇਲ, ਲੱਗੀ ਕਿ ਨਹੀਂ ਲੱਗੀ ਹਲੀ?
ਹਲੇ ਤੇ ਮੈਂ ਗਈ ਸੀ ਤੇ ਸੇਲ ਵੇਲ ਨਹੀਂ ਸੀ ਮੈਂ ਬੱਚਿਆਂ ਦੇ ਕੱਪੜੇ ਲੈ ਕੇ ਆਈ ਹਾਂ।
ਕੀ ਕਵਾ ਕਲੈਕਸ਼ਨ ਚੰਗਾ ਹੋਇਆ ਇਸ ਵਾਰੀ।
ਹਾਂਜੀ।
ਹਮ।
ਮੌਸਮ ਵੀ ਠੀਕ ਹੈ। ਬਸ ਵੀ ਬਾਰਿਸ਼ ਹੋ ਜਾਂਦੀ। ਫੇਰ ਧੁੱਪ ਨਿਕਲ ਜਾਂਦਾ। ਤੇ ਫੇਰ ਹੋਰ ਹੁੰਮਸ ਹੋ ਜਾਂਦੀ ਹੈ।
ਹਾਂਜੀ ਕੋਈ ਨਾ। ਮੌਸਮ ਇੱਤਰਾ ਦਾ ਹੋਇਆ ਨਾ ਸਾਰੇ ਹੀ ਹੰਮ ਖਰਾਬ ਹੁੰਦਾ ਕਰੀ ਨਾ ਉਹਨੂੰ ਕਰੀ ਨਾ ਖਰਾਬ ਮੈਨੂੰ ਉਹਨੂੰ ਹਮ ਵਹੀ ਨਾ ਦਮ ਸੇ ਰਜਾ ਮੇਰਾ। ਦੁਖੀ ਜਾਣਦੇ ਆ ਉੱਤੋਂ ਦੀ ਕਲ ਪਾਰਟੀ ਵਗੈਰਾ ਤੋਂ ਵੀ ਖਾ ਕੇ ਆ ਕੇ ਤਾਂ ਦੀ ਰੋਟੀ ਉੱਥੋਂ ਦੀ ਕਿਸ ਤਰ੍ਹਾਂ ਦੀ ਕਿ ਤਰ੍ਹਾਂ ਨਹੀ ਪੇਟ ਜਿਹਾ ਵੀ ਨਹੀਂ ਸਹੀ ਲੱਗਣ ਦਿਆ ਮੇਰਾ ਤੇ।
ਹਾਂਜੀ ਸਾਡੇ ਇਥੇ ਇੱਕ ਆਉਂਦਾ ਬ ਬ ਆਉਂਦਾ ਸਾਈਕਲ ਚ ਨਾ ਚੂਚਾ ਬਾ ਪਥੇ ਲੈ ਕੇ ਤੇ ਫਰ ਬਰਤਨ ਦੀ ਇਚਲੀਆਂ ਦੇ ਭਾਂਡੇ ਵਗੈਰਾ ਰਹਿੰਦੇ ਆ ਬਾਲ ਲੈ ਕੇ ਪੈਹ ਲੈ ਲਓ ਤੁਸੀਂ। ਭਾਂਡੇ- ਭਾਂਡਾ ਲੈ ਲਓ ਭਾਂਡਾ, ਟਾਂਡਾ ਲੈ ਲੋ।
ਬਸ ਇ ਫੇਦੇ ਉਹਨਾ ਨੂੰ ਬਾਲੂ
ਹਾਂਜੀ ਬਾਲ ਲੈ ਕੇ ਭਾਵੇ ਵਿਗ ਵਗੈਰਾ ਬਿੱਗ ਵਗੈਰਾ ਬਣਾਉਂਦੇ ਆ ।ਮੈਂ ਤੇ ਨਹੀਂ ਦੀ ਇਹ ਗੁੱਸਾ ਕਰ ਦੇ ਕੇ ਆਹੀ ਕੰਮ ਆ ਬਾਕੀ ਅੱਗੇਗੇ ਸਾਡੇ ਜਿਹੜੇ ਗੁਆਂਢੀਆਂ, ਆਢੇ, ਗੁਆਂਢੀਆਂ ਸਾਰੇ। ਲੈਂਦੇ ਰਹਿੰਦੇ ਆ ਭਾਂਡੇ ਬਾਕੀ ਉਹਨੇ ਹਾਂਜੀ ਉਹਨਾ ਵੀ ਵਧੀਆ ਨੀ ਰਹਿੰਦਾ। ਕਈ ਲੋਕ ਤਾਦਾ ਚੂਚੇ ਬੱਚੇ ਲੈ ਲੈਂਦੇ ਆ।
ਹਮ।
ਹਾਂਜੀ ਅੱਛਾ। ਹੋਰ।
ਹੋਰ ਸਭ ਠੀਕ ਹੈ।
ਆਹ ਇਹਨਾਂ ਨੂੰ ਦੇਣ ਦੀ ਥੋੜੀ ਸੀ ਇਹਨਾਂ ਨਾਲ ਗੱਲ ਕਰਿਅਔ।
ਹ ਹਾਂਜੀ ਕੀ ਕਹਿ ਰਹੋ।
ਅੱਛਾ ਕੋਈ ਨੀ। ਮੈਂ ਕਹਿ ਰਹੀ ਸੀ ।ਉਹ ਕੋਈ ਗੱਲ ਨੀ ਹੋਰ ਦੱਸੋ ਤੁਸੀਂ।
ਹਾਂਜੀ।
ਹਾਂਜੀ ਹੋਰ। ਫੇਰ ਚਾਟਪਾਟੀ ਕਰਨੀ ਰਾਤ ਨੂੰ ਲੱਗਦਾ।
ਹਾਂਜੀ ਵੀਏ ਠੀਕ ਹੈ।
ਹਾਂਜੀ ਹਾਂਜੀ ਠੀਕ ਹੈ ਨਹੀਂ ਉਹ ਵੀ। ਬਾਹਰ ਜਾ ਕੇ ਕਰਿਓ ਬੇਟਾ ਇੱਥੇ ਪਾਣੀ ਗਿਰ ਜਾਇਗਾ।
ਹਮ।
ਹਾਂਜੀ ਐਵੇਂ ਕਹਿ ਰਹੇ ਸੀ ।ਬਹੁਤ ਦਿਨ ਹੋ ਗਏ ਆਏ ਨੀਂ ਆ।
ਹਾਂਜੀ, ਹਾਂ, ਜੀ ਹਾਂ, ਜੀ ਆਉਂਨੇ ਹਾਂ। ਅਸੀਂ ਵੀ ਸੋਚਣ ਦੇ ਇਸ ਤਰ੍ਹਾਂ ਹੀ ਮਤਲਬ ਬਹੁਤ ਦਿਨ।
ਹਾਂਜੀ, ਹਾਂਜੀ, ਆ ਜਾਓ ਨਾ।
ਹਾਂਜੀ ਕੋਈ ਨੀ ਅਸੀਂ ਵੀ ਕੁਛ ਕੀ ਲੈ ਕੇ ਆਈਏ। ਅਸੀਂ ਵੀ ਦੱਸ ਦਿਓ ਅਸੀਂ ਵੀ ਲੈਵਾਂਗੇ ਕੁਛ। ਨਹੀਂ -ਨਹੀਂ। ਥੋੜ੍ਹੀ ਹੈ ਇੱਕ ਫਿਰ ਸਵਾ ਆਊਗੇ ਤੇ ਫਿਰ ਕੁਛ ਨਾ ਕੁਛ।
ਅਜ ਥੋੜੀ ਕਰਹੇ ਆ ਤੁਸੀਂ ਆਓ ਨਾ ਕੋਈ ਨੀ ਜਦੋਂ ਅਸੀਂ ਆਵਾਂਗੇ ਤਾਜੀ ਕਰ। ਤੇ ਫਿਰ ਖਾਵਾਂਗੇ ਚੰਗੀ ਤਰਾਂ।
ਅ ਅੱਛਾ ਹਾਂਜੀ ਠੀਕ ਹੈ ਵੀ।
ਲੱਦੀ ਆ।
ਹਾਂਜੀ ਹ ਵਧ।
ਹਾਂ।
ਹੋਰ।
ਇਹ ਸਾਰੇ ਠੀਕ ਹੈ ਹੁਣ ਅਸੀੇ ਆਪਣੇ। ਛੋਟੇ ਜ ਮਤਲਬ ਵੇਖ ਰਹੀ ਕੁੜੀ ਵੀ ਵੇਖ ਰਹਾ ਮਿਲ ਗਈ ਆ ਕੁੜੀ ਫਿਰ ਛੇਤੀ -ਛੇਤੀ ਵਿਆਹ ਕਰ ਹਾਂਜੀ।
ਅੱਛਾ।
ਪੱਗ ਬਣ੍ਹਨਾ ਸਿੱਖਣੀ ਆ ਚੰਗੀ ਤਰ੍ਹਾਂ ਮੈਂ ਕਿਹਾ ਚੰਗੀ ਤਰ੍ਹਾਂ ਬਣ ਆਪਣੇ ਵਿਆਹ ਚ ਬਣ। ਕਿੱਦਾਂ ਬੰਨੇਗਾ ਕਿੱਦਾਂ ਜਾਏਗਾ ਕੀ। ਹਾਂਜੀ।
ਤੇਰੀ ਪਗ । ਬਨਣ ਲੱਗ ਗਿਆ ਤੇ ਹਮ ਅੱਛਾ। ਵੇਖ ਲਈ ਕੁੜੀ ਹੁਣ ਤਿਆਰੀ ਉਰੀ ਫਿਰ ਕਰਨਦੇ ਉਹਨੇ ਵਿਆਹ ਦੀ।
ਆਈ ਤੇ ਸਾਰਟ।
ਅੱਛਾ ਤੇ ਇੱਥੇ ਲੋਕਲ ਹੀ ਕਰੋਂਗੇ ਜਾਊਗੇ
ਨਹੀਂ ਨਹੀਂ ਨਹੀਂ ਅ ਬਾਹਰ ਦੇਖਦੇ ਆ ਜੇ ਇੱਥੇ ਮਿਲ ਗਿਆ ਤੇ ਠੀਕ ਹੈ ਬਾਹਰ ਜਾਣਾ ਹੈ
ਅੱਛਾ ਅੱਛਾ ਅੱਛਾ ਹਾਂਜੀ ਅਂ ਵੀ ਸੋਚਿਆ ਸੀ ਇੱਧਰ ਮੇਰੇ ਵੀ ਭਰਾ ਦਾ ਵਿਆਹ ਰਿਹਾ ਸੀ ਉਹਦਾ ਵੀ ਸਈ ਸੋਚਣ ਡੀ ਕੁਛ ਇੱਥੇ ਰਹੂੰਗੀ ਕੁਛ ਬਾਹਰੋਂ ਜਾ ਕੇ ਲੈ ਲੂੰਗੀ
ਹਾਂਜੀ ਉੁਧਾਂ ਹੀ ਤਾਂ ਹੁੰਦਾ
ਹਾਂਜੀ ਉਧਰ ਵੀ ਵਰਾਇਟੀ ਚੰਗੀ ਰਹਿੰਦੀ ਹਾਂਜੀ ਉਧ ਫ ਫਰੂਟ ਦੀ ਮਿਲ ਜਾਂਦੀ ਵਾ ਵ ਨਾਲੇ ਦੂਸਰਾ ਆਈਟਮ ਵੀ ਹੋਰ ਹਾਂਜੀ ਉਹ ਤੇ ਉਓਹੀ ਹੁਣ ਅੱਜ ਕੱਲ ਤੇ ਚੱਲਿਆ ਵਾ ਕਿ ਇੱਕ ਕੁਝ ਥੀਮ ਰੱਖ ਲੈਂਦੇ ਸਾਰੇ
ਹਾਂਜੀ ਹਾਂਜੀ ਅਹ ਅਸੀਂ ੱਦਾਂ ਹੀ ਕਰਨਾ ਸੋਚਿਆ ਹੈ ਲਾਸਟ ਵਿਆਹ ਵੀ ਆ ਨਾਲੇ ਹੁਣ ਮੇਰੇ ਵਿਆਹ ਦੇ ਬਾਅਦ ਕੋਈ ਵਿਆਹ ਨਹੀਂੀ ਹੋਇਆ ਸੀ ਅੱਜ ਦਾ ਪੂਰਾ ਇੰਜੋਏਮੈਂਟ ਕਰਨਾ ਤੁਸੀਂ ਮੰਲਓ ਤੁਸੀਂ ਕਰਿਓ ਮ
ਹਾਂਜੀ ਉਹੀ ਤਾਂ ਇਸ ਤਰ੍ਹਾਂ ਹੀ ਸੋਚਣ ਡ ਆ ਕਿ ਕਰੀਏ ਕਰਕੇ ਚੱਲਣ ਵੀ ਡਿਆ ਉਤਰਾ ਹੀ ਰਿਵਾਜ਼
ਹਾਂਜੀ ਹਾਂਜੀ
ਹਮ ਪਰ ਉਹੀ ਹੈ ਕਿ ਆਪਣੇ ਨਾਲ ਨਾਲ ਫਿਰ ਸਕਾਰਿਆਂ ਨੂੰ ਵੀ ਪੈ ਜਾਂਦਾ ਵਡ
ਹ
ਜਿਹਦੇ ਕੋਲ ਨਹੀਂ ਜਿਹਦਾ ਜਿਹਦੇ ਕੋਤਾ ਉਹਨਾਂ ਨੇ ਹਾਂ ਵੀ ਗਾਲ ਕੱਢਦੇ ਹੋਣੇ ਅੱਗੋਂ ਦੀ ਕੀ ਵਿਆਹ ਤੇ ਰੱਖ ਲਿਆ ਤੇ ਸਾਡੇ ਭ ਤੋਂ ਪਤਾ ਪਹਿਲਾਂ। ਪਹਿਲਾਂ ਠੀਕ ਰਹਿੰਦਾ ਸੀ ਜਿਹਨੂੰ ਮਰਜ਼ੀ ਜੋੂ ਖ ਜੋੋਣਾ ਪਾਓ ਅੱਜ ਕੱਲ ਧੀਮਾਂ ਨਿਕਲਦੀਆਂ ਤੇ ਹੋਰ ਸਤ ਹਮ
ਲੈਣ ਜਾਓ ਤਾਂ ਇਹ ਖਰਚੇ ਵੀ ਬਹੁਤ ਹੋ ਜਾਂਦੇ ਆ ਹਮ
ਹਾਂ ਹਮ ਉਹਹੀ ਨਾ ਬਸ ਇਸ ਤਰ ਹੀ ਚੱਲਲੀ ਜਾਂਦਾ ਵਾ ਮੇਕਅਪ ਦਾ ਸਮਾਨ ਵੀ ਕੁਥੇ ਨਾ ਕੋਈ ਕੋਈ ਮਾਰਕੀਟ ਹੈਗੀ ਮਿਲ
ਹਾਂਜੀ ਹਾਂਜੀ ਬਹੁਤ ਸਾਰੇ ਇੱਥੇਡ ਦਿਮਾਗ ਤੋਂ ਹਾਂ
ਤੁਂ ਹੀ ਕੀ ਕਰਦੇ ਜਦ ਤੁਆਡਾ ਸਿਰ ਪੀੜ ਹੁੰਦੇਆ ਤੇ?
ਮੈਂ ਤੁਸੀਂ ਕੀ ਕਰਦੇ ਜਦ ਤੁਆਡਾ ਸਿਰ ਪੀੜ ਹੁੰਦੈ ਤੇ?
ਹਾਂ। ਕੇਓਂ ਕੇ ਝੰਡੂ ਅ ਏ ਕੀ ਬੋਲਦੇ, ਦਵਾਈ ਹੋਈ ਤੇ ਮੈਂ ਵੀ ਨੀ ਖਾਣਾ ਮੰਗਦੀ ਜਲਦੀ ਕਿ ਮੈਨੂੰ ਸੇਤ ਤੇ ਮੈ
ਜਿੰਨਾ ਮਰਜੀ ਕਜ ਮੈਂ ਖਾਂਦੀ ਦਵਾਈ
ਹੋਰ ਦੱਸੋ ਤੁਸੀ?
ਹੈਲੋ
ਹੈਲੋ
ਵਾਜ ਆ ਰੀ ਆ ਤਾਡੀ?
ਹਾਂਜੀ ਆ ਆਰੀ, ਐ ਆਰੀ ਐ। ਹੈਲੋ
ਅੱਛਾ-ਕੀ ਕਰ ਰਿਓ ਤੁਸੀਂ ਹੁਣੇ?
ਮੈਂ ਪਾਪੜ ਬਣਾਇਆ ਸੀ ਨਾ ਆਲੂ ਦੇ ਉਹੀ ਦੇਖਣ ਜਾ ਰਹੀ ਸੀ ਛੱਤ ਜਾ ਰਹੀ ਆਂ ਧੁੱਪ ਵੀ ਵਧੀਆ ਨਾ। ਹਾਂਜੀ, ਅਸੀਂ ਘਰੇ ਬਣਾ ਲੈਂਨੇ ਆ ਨਾ
ਅੱਛਾ ਘਰੇ ਈ
ਹਾਂਜੀ, ਸਾਬੂਦਾਨਾ ਵਾਲਾ ਬਣਾਂਦੇ ਚਾਵਲ ਵਾਲਾ਼ ਬਣਾ ਲੈਂਦੇ। ਸਾਬੂ ਦਾਨਾ ਬਸ ਓਦੇ ਚ ਅ ਕੁੱਕਰ ਚ ਪਾ ਕੇ, ਓਦੇ ਚ ਮਿਰਚੀ ਪਾਓ, ਨੂਣ ਪਾਓ ਓਦੇ ਬਾਦ ਜੀਰਾ ਪਾ ਦੋ ਧਨੀਆਂ ਪੱਤੀ ਏ ਸਬ ਪਾਕੇ, ਚੰਗੀ ਤਰਾ ਦੋ, ਤਿੰਨ ਸੀਟੀਆਂ ਲਾ ਕੇ, ਪਤਲੀ ਕਰਕੇ ਛੱਤ ਤੇ ਲੈ ਜਾ ਕੇ ਇੱਕ-ਇੱਕ ਚਮਚਾ ਪਾ ਕੇ ਤੇ ਚੰਗੇ ਸਾਫ਼ ਸੁਥਰੇ ਕੱਪੜੇ ਚ ਬਸ ਓਹ ਤੇ ਇੱਕ ਦਿਨ ਚ ਈ ਬਣ ਜਾਂਦਾ ਜੇ ਧੂ ਧੂੱਪ ਚੰਗੀ ਤਰਾ ਰਵੇ ਤੇ ਆਲੂ ਦੀ ਵੀ ਬਣਾਈ ਅਸੀਂ, ਆਲੂ ਵੀ ਬੋਤ ਵਧੀਆ ਬਣਿਆ
ਅੱਛਾ, ਹਾਂ ਆਲੂ ਚਿਪਸ ਤੇ ਮੈਨੂੰ ਵੀ ਆਉਂਦੇ, ਪਰ ਆ ਸਾਬੂ ਦਾਨ ਵਾਲੇ
ਹਾਂਜੀ ਬਹੁਤ ਇਜੀ ਆ ਤੁਸੀਂ ਨਾਲ ਆਲੂ ਵੀ ਪਾ ਸਕ ਦਿਓ। ਹਾਂਜੀ, ਆਲੂ ਵਾਲਾ਼ ਵੀ ਬੋਤ ਵਦੀਆ ਬਣਦਾ, ਇੱਕ ਆਲੂ ਵਾਲਾ਼ ਬਣਦਾ ਇਕ ਬਿਨਾਂ ਆਲੂ ਵਾਲਾ਼ ਵੀ ਬਣਦਾ। ਮਿਰਚੀ ਧਨੀਆ ਪਾ ਕੇ। ਮੇਰੇ ਕੋਲ ਏਥੇ ਹੈਗੇ ਆ ਨਾ, ਓ ਜੋ ਵੇਚਦੇ ਨੇ ਬੋਤ ਮਹਿੰਗੇ ਦੇਦੇ ਆ ਨਾ ਤੇ ਇੱਕ ਦਵਾਈ ਤੇ ਮੈਂ ਲਿਆਂਗੀ ਓਦੇ ਬਾਅਦ ਫਿਰ ਮੈਂ ਸੋਚਿਆ ਕੇ ਥੋੜੀ ਦੇਰ ਟ੍ਰਾਈ ਕਰ ਕਰਕੇ ਦੇਖਿਆ ਸੀ। ਤੇ ਵਧੀਆ ਬਣ ਗਿਆ, ਤੇ ਮੈਂ ਕਿਹਾ ਚੱਲੋ ਹੁਣ ਬਣਾ ਬਣਾਓਨੀ ਆਂ।
ਹੂੰ, ਹੂੰ ਅੱਛਾ।
ਕਦੇ ਕਦੇ ਤਾਂ ਆ ਜਾਂਦਾ
ਹੂੰ, ਐ ਤੇ ਐ ਇਸ ਤਰਾ ਈ ਐ, ਬਸ ਬਣਾਉਂਦੇ ਰਹੋ ਤੇ ਫੇਰ ਕੁਛ ਨਾ ਕੁੱਛ ਟਰਾਈ ਕਰਦੇ ਰਹੋ ਕੁਛ ਨਾ ਕੁਛ ਵਿੱਚ ਪਾ ਕੇ ਬਣਾਉਂਦੇ ਰਹੋ ਤੇ ਫਿਰ ਅਲੱਗ ਅਲੱਗ ਹੁੰਦੇ ਰਹਿੰਦੇ।
ਟ੍ਰਾਈ ਕਰੋਗੇ ਤਾਂ ਹੁੰਦਾ।
ਹਾਂਜੀ?
ਤੇ ਟਰਾਈ ਕਰਦੇ ਰਓ ਫੇਰ ਤੇ ਹੁੰਦਾ।
ਹਾਂਜੀ। ਓਤੇ ਆ ਸਈ ਗੱਲ ਆ।
ਤੁਸੀ ਆਣਾ ਗੁਰਦੁਆਰੇ ਕੱਲ ਸਵੇਰੇ
ਹਾਂਜੀ, ਸੋਚਣ ਤੇ ਡਈ ਆਂ ਹੁਣ ਤਾਂ ਮੇਰੀ ਤਬੀਅਤ ਜੀ ਥੋੜ੍ਹੀ ਠੀਕ ਨੀ ਲੱਗ ਮੰਡੀ ਵੇਖਦੀ ਆ ਥੋੜ੍ਹੇ ਦੇਰ ਨਾ ਸੋ ਕੇ, ਤੇ ਮੈਂ ਸੋ ਕੇ ਉੱਠਦੀ ਆ ਤੇ ਫਿਰ ਤੁਹਾਨੂੰ ਕਾਲ ਕਰਕੇ ਦੱਸਦੀ ਆ।
ਇੱਕ ਮਿੰਟ ਹਾਂਜੀ